ਸਤਿ ਸ੍ਰੀ ਅਕਾਲ ਜੀ ਹੋ ਵਧੀਆ। ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ।
ਬੈਠੇ ਹੋਏ ਸੀ ਆਰਾਮ ਕਰ ਰਹੇ ਸੀ ਰੋਟੀ ਰੁਟੀ ਖਾ ਕੇ।
ਅੱਛਾ ਰੋ ਰੋਟੀ ਹੋ ਗਈ ਤੁਹਾਡੀ
ਹੋਰ ਰੋਟੀ ਅਸੀਂ ਜੇ ਟਾਈਮ ਤੇ ਹੀ ਖਾ ਲੈਂਦੇ ਹਾਂ।
ਅੱਛਾ ਵੈਸੇ ਵਧੀਆ ਹੈ ਰੋ ਏ ਵੀ ਟਾਈਮ ਸਿਰ ਹੋ ਜਾਂਦੀ ਏ।
ਸਵੇਰੇ ਖਾਲੀ ਦੇ ਅੱਠ ਸਾਢੇ ਅੱਠ ਫੇਰ ਦੁਪੈਰ ਨੂੰ ਇੱਕ ਫੇ ਰਾਤ ਨੂੰ ਵੀ ਸਾਢੇ ਸੱਤ ਤੱਕਮ ਤਕਰੀਬਨ ਖਾ ਹੀ ਲਈਦੇ ਆ
ਬਹੁਤ ਵਧੀਆ ਤੁਹਾਡਾ ਤੇ ਟਾਈਮ ਸ਼ਡਿਊਲ
ਹਜੀ, ਵੈਸੇ ਹੀ ਕੇਦੇ ਨਾ ਰੋਟੀ ਰਾਤੀ ਸੋ ਤੋਂ ਦੋ, ਤਿੰਨ ਘਟੇ ਪਹਿਲੇ ਖਾਣੀ ਚਾਹੀਦੀ ਹੈ।
ਹਾਂਜੀ ਹਾਂਜੀ
ਹਜਮ ਹੋ ਜਾਂਦੀ ਹੈ ਨਾ ਬੰਦੇ ਦੀ ਰੋਟ
ਬਿਲਕੁਲ ਸਹੀ ਗੱਲ ਹੈ, ਤੇ ਸਵੇਰੇ ਵੀ ਬਹੁਤ ਵਧੀਆ ਬ੍ਰੇਕਫਾਸਟ ਵੀ ਬਹੁਤ ਜਲਦੀ ਕਰ ਲੇਦੇ, ਸਾਡੇ ਤੇ ਮਸੇ ਚਾਹ ਵਗੈਰਾ ਹੁੰਦੀ ਹੈ।
ਨਹੀਂ, ਨਹੀਂ ਅਸੀਂ ਚਾਹ ਨੀ ਪੀਂਦੇ ਸਵੇਰੇ ਖਾਲੀ ਉੱਠ ਕੇ ਕਿਉਂਕਿ ਚਾਹ ਕਹਿੰਦੇ ਖ਼ਰਾਬ
ਅੱਛਾ ਖਾਲੀ ਪੇਟ ਚਾਹ ਨੀ ਪੀਂਦੇ, ਸਾਨੂੰ ਤੇ ਚਾਹ ਦੀ ਲੱਤ ਲੱਗੀ ਦੀ ਨਾ ਸਵੇਰੇ ਸਵੇਰੇ ਚਾਹ ਬੜੀ ਪੀਂਦੇ ਆ, ਸਾਡੀ ਤੇ ਚਾਹ ਜਦ ਤੱਕ ਦੋ, ਤਿੰਨ ਵਾਰ ਚਾਹ ਨੀ ਆਉਂਦੀ ਨਾ ਤਾਂ ਤੱਕ ਸਾਨੂੰ ਚੈਨ ਨੀ ਆਉਂਦਾ। ਫੇਰ ਉਸ ਤੋਂ ਬਾਅਦ ਨਾਸ਼ਤਾ ਕਿੱਥੇ ਗਿਆਰਾਂ ਵਜੇ ਜਾ ਸਾਡਾ ਨਾਸ਼ਤਾ ਬਣਦਾ
ਅੱਛਾ। ਨਹੀਂ ਨਹੀਂ ਇਹ ਤੇ ਗੰਦੀ ਆਦਤ ਚਾ ਦੀ ਬ ਕੀ ਗੈਸ ਬਣਦੀ ਹੈ ਚਾਹ ਪੀ ਕੱਚਾ ਹੁੰਦਾ ਚਾਹ ਪਹਿਲਲੇ ਪੀਂਦੀ ਸੀ ਹੁਣ ਬੰਦ ਕਰ ਦਿੱਤੀ ਹੈ ਹੁਣ ਸਗੋਂ ਸਹੀ ਹੈ ਬੰਦ ਕਰਕੇ ਪੇਟ 'ਚ ਦਰਦ ਹੋਣ ਲੱਗ ਪੈਣੀ ਫਿਰ ਮੈਂ ਨਾ ਦੋ ਸਵੇਰੇ ਚਾਹ ਨੀ ਪੀਣੀ ਸੇਵੇ ਤੇ ਨਵਾਂ ਨਵਾਂ ਥੋੜਾ ਅਜੀਬ ਲੱਗਾ ਸੀ, ਦਿਲ ਕਰਦਾ ਸੀ ਚਾਹ ਪੀਵਾਂ ਸ਼ੁਰੂ ਸ਼ੁਰੂ ਚ ਬੜੀ ਔਖੀ ਛੱਡੀ ਫਿਰ ਮਨ ਨੂੰ ਸਮਝਾਇਆ ਬਾਈ ਨਹੀਂ ਚਾਹ ਨੀ ਪੀੜੇ ਫਰ ਹੁਣ ਤੇ ਆਦਤ ਹੀ ਬਣ ਗਈ ਹੋੁਣ ਤੇ ਚਾਹ ਵੱਲ ਸਵੇਰੇ ਧਿਆਨ ਹੀ ਨਹੀਂ ਜਾਂਦਾ ਵੀ ਚਾਹ ਵੀ ਪੀਣੀ ਹੈ।
ਅੱਛਾ। ਸਾਡਾ ਤੇ ਇਹੀ ਹੋਇਆ ਚਾਹਅ ਦਾ ਬੜਾ ਸਾਨੂੰ ਉਹ ਲੱ ਜਣਾ ਹੁਣ ਸਾਨੂੰ ਡਾਕਟਰ ਵੀ ਕਈ ਵਾਰ ਮਨਾ ਕਰਦੇ ਨੇ ਚਾਅ ਲਈ ਤੇ ਵੈਸੇ, ਕਹਿੰਦੇ ਤੇ ਨੇ ਮਨਾ ਤੇ ਕਰਦੇ ਨੇ ਪਰ ਹੁਣ ਫੇਰ ਵੀ ਦੇਖੋ ਚਾਹ ਬਿਨਾਂ ਰਿਹਾ ਨਹੀਂ ਜਾਂਦਾ ਜਿਵੇਂ ਤੇ ਸ਼ਰਾਬੀ ਨੂੰ ਸ਼ਰਾਬ ਦੀ ਲੱਤ ਹੋ ਜਾਂਦੀ ਹੈ ਨਾ। ਐਵੇਂ ਹੀ ਸਾਨੂੰ ਵੀ ਚਾਹ ਦੀ ਲੱਤ ਹੋ
ਸਹੀ ਗੱਲ। ਹੂੰ, ਨਹੀਂ ਨਹੀਂ। ਹਾ ਮਨ ਬਣਾਓ ਸਾਰੀ ਗੱਲ ਮੰਨ ਤੇ ਆ। ਵੀ ਜੇ ਤੁਸੀਂ ਕਹੋ ਨਹੀਂ ਪੀਣੀ ਤਾਂ ਨਹੀਂ ਪੀਣੀ। ਮਨ ਵੀ ਕਰਦਾ ਵੀ ਨੀ ਪੀਣੀ ਤੇ, ਹੁਣ ਸਾਡਾ ਬਿਲਕੁਲ ਦਿਲ ਨੀ ਕਰਦਾ ਸਵੇਰੇ। ਚਾਹ ਪੀਂਦਾ। ਮੈਂ ਤੇ ਕਈਆਂ ਨੂੰ ਕਹਿਣੀ ਆ ਸਵੇਰੇ ਚਾਹ ਨਾ ਪਿਆ ਕਰੋ। ਹਾਂ ਦੋ ਚਾਰ ਦਿਨ ਹੋਈ ਸੀ, ਦਿਲ ਕਰਦਾ ਸੀ ਚਾਹ ਪੀਵਾ। ਫਿਰ ਮਨ ਪੱਕਾ ਆ ਗਿਆ ਵੀ ਹੁਣ ਚਾਹ ਨੀ। ਮੈਂ ਫੇਰ ਆਪਣੀ ਨੂੰਹ ਦੀ ਵੀ ਬੰਦ ਕਰਾ ਦਿੱਤੀ ਮੈਂ ਕਿਹਾ ਤੂੰ ਵੀ ਨਾ ਚਾਹ ਯਾ ਕਦੋਂ ਵੀ ਪੀਂਦੇ ਸੀ। ਉਹਨੂੰ ਵੀ
ਉਹੀਓ ਮੈਂ ਕਵਾਂ ਸਵੇਰੇ-ਸਵੇਰੇ ਸਾਢੇ ਅੱਠ ਵਜੇ ਕੋਈ ਨਾਸ਼ਤਾ, ਇੰਨੀ ਜਲਦੀ ਕਿਵੇਂ ਉਹ ਕਰ ਲੈਂਦੇ? ਯਾ ਤੇ ਬੜੀ ਜਲਦੀ ਉਠ ਤੇ ਹੋ ਗਏ ਅਰਲੀ ਮੋਰਨਿੰਗ ਹੁੰਦੀ ਹੋਏਗੀ ਤੁਹਾਡੀ। ਜਿਵੇਂ ਸਾਡੇ ਚਾਰ ਵਜੇ, ਸਾਡੇ ਚਾਰ ਵਜੇ ਕੋਈ ਬੰਦਾ ਉੱਠਦਾ ਹੈ ਤੇ ਫੇਰ ਉਹ ਚਲੋ ਭੁੱਖ ਲੱਗ ਹੀ ਜਾਂਦੀ ਇੰਨੀ ਦੇਰ ਤੱਕ ਤੇ ਫੇਰ ਹੋ ਜਾਂਦਾ ਏ ਨਾਸਤਾ ਰੇਡੀ। ਹਾਂ, ਤੇ ਯਾ ਫੇਰ ਤੁਸੀਂ ਜਲਦੀ ਕਰਦੇ ਹੋਗੇ ਪਤਾ ਨੀ ਕਿਵੇਂ ਕਰਦੇ ਹੋ ਮੈਂ ਇਹੀ ਸੋਚਦੀ ਪਈ ਸਾਂ, ਚਾਰ ਸਾਢੇ ਅੱਠ ਵਜੇ ਕੋਲ ਤਾਂ ਬੰਦਾ ਬਸ ਚਾਹਵਾਂ ਹੀ ਬਣਾਦਾ ਬਣਾਦਾ ਸਾਡੀ ਤੇ ਚਾਹ ਧਰ ਰੱਖ ਖੀ ਹੁੰਦੀ ਪਹਿਲੀ। ਚਾਹ ਹੁੰਦੀ ਏ।
ਅੱਛਾ ਨਾ-ਨਾ, ਸਾਡੇ ਬੱਚੇ ਵੀ ਨੀ ਚਾਹ ਪੀਂਦੇ। ਸਵੇਰੇ, ਉਹ ਤੇ ਪਹਿਲੇ ਨਾ ਮੈਂ ਤਾਂ ਸ਼ੁਰੂ ਤੋਂ ਨੀ ਪੀਤੀ ਚਾਹ, ਉਸ ਵੇਲੇ ਓਥੇ ਦੁੱਧ ਪੀਂਦੇ ਸੀ ਪਹਿਲੇ।
ਚਲੋ ਵਧੀਆ ਗੱਲ ਹੈ ਵੈਸੇ ਤੇ ਚਾਹ ਨਹੀਂ ਪੀਂਦੇ ਤੇ ਪਰ ਸਾਨੂੰ ਬੜੀ ਆਦਤ ਪਈਦੀ ਏ। ਸਾਨੂੰ ਵੀ ਕੋਈ ਸੁਝਾਵ ਦੱਸੋ ਕਿ ਅਸੀਂ ਛੱਡੀਏ ਏਨੂੰ।
ਨਹੀਂ-ਨਹੀਂ, ਤੁਸੀਂ ਮਨ ਬਣਾਓ ਆਪਣਾ ਨਹੀਂ ਪੀਣੀ ਤਾਂ ਨਹੀਂ ਪੀਣੀ। ਅੱਛਾ, ਬੱਚੇ ਸਾਡੇ ਸਵੇਰੇ ਪਹਿਲੇ ਸਕੂਲ ਜਾਂਦੇ ਸ ਤੇ ਦੁੱਧ ਪੀ ਕੇ ਜਾਂਦੇ ਸੀ। ਤੇ ਚਾਹ ਨੀ ਸੀ ਪਿਆਂਦੇ। ਮੁੰਡਾ ਮੇਰਾ ਤੇ ਚਾਹ ਪੀਂਦਾ ਈ ਨਈ ਏ। ਉਹਨੇ ਤਾਂ ਸ਼ੁਰੂ ਤੋਂ ਹੀ ਨਹੀਂ ਚਾਹ ਪੀਤੀ। ਬਾਕੀ ਵੱਡੇ ਨਾਸ਼ਤਾ ਕਰਨ ਤੋਂ ਬਾਅਦ ਚਾੱਪ ਪੀਂਦੇ ਨੇ ਪੈਲੇ ਨੀ ਪੀਂਦੇ ਬਿਲਕੁਲ ਚਾ ਤੇ ਔਨਾਂ ਨੂੰ ਸਵੇਰੇ ਔ ਵੀ ਨਾਸ਼ਤੇ ਤੋ ਬਾਦ ਥੋੜੀ ਜੀ ਲੈਣਗੇ। ਜਾਦਾ ਨੀ ਲੈਂਦੇ ਮਤਲ ਸ਼ੁਰੂ ਤੋਂ ਹੀ ਏਨਾਂ ਨੂੰ ਆਦਤ ਸੀ ਦੁਧ ਪੀ ਕੇ ਜਾਂਦੇ ਸੀ, ਸ ਕੋਲ, ਐ ਹੁਣ ਫਿਰ ਵੱਡੇ ਹੋ ਗਏ ਨਾ ਹੁਨ ਐਨਾ ਦੂੂਧ ਸਵੇਰੇ-ਸਵੇਰੇ ਚ ਅੱਛਾ ਨੀ ਲਗਦਾ।
ਹਾਂਜ, ਮੈਂ ਮੈਨੂੰ ਨਾ ਗੈਸ ਦੀ ਬੜੀ ਦਿੱਕਤ ਰਹਿੰਦੀ ਏ ਕੀ ਪਤਾ ਐ ਚਾਅ ਦੇ ਫੇਰ ਨੀ ਹੋਂਦੀ ਹੋਏਗੀ ਫੇਰ ਮੈਨੂੰ ਲੱਗਦੈ ਮੈਂ ਨਾ ਡਾਕਟਰ ਨੂੰ ਵੀ ਵਿਖਾਣ ਗਈ ਨਾ ਪਿੱਛੇ ਜੀ ਤੇ ਤੇ ਮੈਨੂੰ ਨਾ ਬੌਤ ਜੈਦਾ ਡਕਾਰ ਵਗੈਰਾ ਆਂਦੇ ਸਨ ਤੇ ਮੇਰੀ ਦਰਦਾਂ ਬੜੀਆਂ ਰਹਦੀਆਂ ਸਨ ਤੇ ਔਨਾਂ ਨੇ ਐ ਐਸੀ ਡੀ ਟੀ ਦਸੀ ਐ। ਤੇ ਐਸੀਡੀਟੀ ਫੇਰ ਔ ਔਨਾ ਨੇ ਮੇਰੀ ਚਾਹ ਬੰਦ ਕੀਤੀ ਸੀ। ਪਰ ਮੇਰੇ ਕੋਲ ਬਾੰਦ ਨੀ ਹੋਈ ਮੈਂ ਹੁਣ ਦੋ ਤੁਸੀਂ ਕੈਰੇ ਔ ਤੇ ਥੋੜਾ ਮੋਟੀਵੇਸ਼ਨ ਮਿਲ
ਹਾਂ ਚਾਹ ਨੇ ਚਾਹ ਵੀ ਕੈੰਦੇ ਨੇ ਜੇ ਪੀਣੀ ਏ ਤੇ ਫੇਰ ਪੈਲੇ ਥੋੜ੍ਹਾ ਜਾ ਪਾਣੀ ਪੀਓ ਪਾਣੀ ਪੀਣ ਤੋਂ ਬਾਦ ਚਾਹ ਪੀਓ ਔ ਤੁਹਾਨੂੰ ਗੈਸ ਨ੍ਹੀਂ ਕਰਦੀ।
ਤੇ ਅਸੀਂ ਖਾਲੀ ਚਾਹ ਥੋੜਨਾ ਪੀਂਦੇ ਆਂ, ਚਾਹ ਦੇ ਨਾਲ ਤੇ ਵੈਸੇ ਅਸ ਸੀਂ ਲੈਂਦੇ ਆਂ ਨਾ ਸਮਾਨ। ਜਿਵੇਂ, ਕੈੰਦੇਂ ਰੁੱਖੀ ਚਾਹ ਨੀ ਪੀਣੀ ਚਾਹੀਦੀ ਸਵੇਰੇ ਜੈਰ ਹੂੰਦੀ ਔ। ਅਸੀਂ ਫੇਰ ਨਮਕੀਨ ਬਿਸ ਕੁਟ ਹੋ ਗਿਆ ਤੇ ਨਾਲ ਔ ਰੱਸਾਂ ਵਗੈਰਾ ਹੋ ਗੀਆਂ। ਫੈਨ ਹੋ ਗੇ, ਐ ਰੱਖਣੇ ਹਾਂ ਅਸੀਂ।
ਪੱਤੀ ਤੇ ਖ਼ਰਾਬ ਕਰਦੀ ਏ ਨਾ ਚਾਹ ਦੀ ਪੱਤੀ ਖ਼ਰਾਬ ਕਰਦੀ ਏ ਨਾ ਸਾਨੂੰ। ਅਸੀ ਉਸ ਕਰਕੇ ਔ ਨੀ ਪੀਣੀ।
ਤੇ ਲੋਕੀ ਤੇ ਫੇਰ ਗ੍ਰੀਨ ਟੀ ਪੀਂਦੇ ਨੇ ਗ੍ਰੀਨ ਟੀ ਵੀ ਤੇ ਇੱਕ ਤਰ੍ਹਾਂ ਦੀ ਟੀ ਹੁੰਦੀ ਏ, ਔਹ ਤੇ ਨੁਕਸਾਨਦਾਇਕ ਨੀ ਕੈੰਦੇ ਡਾਕ ਪਰ ਐ ਕਿ ਲੋੋਜਿਕ ਏ ਐ ਸਬ
ਪੀਂਦੇ ਨੇ ਆਪਾਂ ਤੇ ਕਦੀ ਪੀਕ
ਔ ਤੇ ਕੈੰਦੇ ਨੇ ਹੈਲਥ ਵਾਸਤੇ ਬੜੀ ਅੱਛੀ ਹੁੰਦੀ ਏ। ਗ੍ਰੀਨ ਟੀ ਪੀਆ ਕਰੋ ਬਈ ਟੀ ਨਾ ਪੀ ਕੇ ਤੁਸੀਂ ਗ੍ਰੀਨ ਟੀ ਪੀਓ। ਔਹ ਤੇ ਪੀਣ ਨੀ ਆਂਦੀ, ਦੋਧ ਬਿਨਾ ਚਾਹ ਈਨੀ ਹੰਦੀ
ਹਾਂ ਸਾਡਿਆਂ ਆਪਣੀਆਂ ਭਰਾ ਦੀਆ ਨੂੰਆਂ ਨੇ ਉਹ ਤੇ ਦੁੱਧ ਪਾਉਂਦੇਿਆ ਹੀ ਨੀ ਚਾਹਅ ਚ, ਉਹ ਕਾਹਵਾ ਬਣਾ ਕੇ ਪੀਂਦੀ ਹੈ ਕਹਿੰਦੇ ਹਨ ਉਹ ਨਕਲੀ ਦੁੱਧ ਇਹ ਹਾਂ ਉਹ ਕਹਿੰਦੀ ਆ ਦੁੱਧ ਨਕਲੀ ਹੈ ਕੋਈ ਦੱਧ ਅਸਲੀ ਥੋੜਾ ਵੀ ਉਹਨਾਂ ਨੇਿਰ ਪੱਤੀ ਕਢਨੀ ਹੈ ਤੇ ਖੰਡ ਕਾਦ ਦੀਆਂ ਬਸ ਦੁੱਧ ਨੀ ਪਾਣਾ ਉਹਨਾਂ ਦੀ ਡਾਇਟ ਹੀ ਉਹ ਤਰ੍ਹਾਂ ਦੀ ਉਹ ਆਾਂ ਉਹਨਾਂ ਨੇ ਇ ਚਾਹ ਪੀਣੀ ਉਹ ਨੀ ਪੱਤੀ ਦੁੱਧੱਧ ਪਲਦੀ ਆ ਚਾਹ ਕਹਿਿੰਦੇ ਉਹ ਦੁੱ ਤੇਤੇ ਬਕਾ ਦੇ ਦੁੱਧ ਵੈਸੇ ਥੋੜਾ ਆ ਜਾ ਵੇਦਵਾਈ ਲਾਦੂ ਚਗਾ ਵ
ਤੁਹਾਡੀ ਗੱਲ ਠੀਕ ਹੈ ਕਿ ਦੋ ਅੱਜ ਕੱਲ੍ਹ ਕਿਸੇ ਵੀ ਚੀ ਜੇ ਪੁਰਿੱਟੀ ਨਹੀਂ ਚਾਹੇ ਜੋ ਵੀ ਐਸੀ ਜ਼ਿੰਦਗੀ ਹੈ ਲੈਂਦੀ ਹੈ ਜਾਂ ਕੋਈ ਫਰੂਟ ਵੀ ਲੈ ਲਈਏ ਇਵਨ ਉਹਨਾਂ ਦੀ ਵੀ ਪਿਓਰ ਟੀ ਨਹੀਂੀ ਹੈਗੀ ਪਹਿਲੇ ਦੇ ਜਮਾਨੇ ਚ ਹੁੰਦਾ ਸੀ ਕਿ ਹਾਂ ਬਈ ਆਪਣੀਆਂ ਗਾਵਾਂ, ਮੱਝਾਂ ਰੱਖੀਆਂ ਹੁੰਦੀਆਂ ਸਨ। ਬੜੀਆਂ ਬੜੀਆਂ ਤੇ ਬਈ ਆਪ ਹੀ ਚਾਹੁੰਦੇ ਸਨ, ਆਪ ਹੀ ਆਪਣੇ ਘਰ ਚ ਹੁੰਦਾ ਸੀ, ਤੇ ਆਪ ਹੀ ਪੀਂਦੇ ਸਨ। ਕਈ ਤਾਂ ਚੁਆਵਾਂ ਦੁੱਧ ਹੀ ਪੀ ਲੈਂਦੇ ਸੀ। ਸਰਨਾ ਦੇ ਕੱਚਾ
ਉਹ ਤੇ ਇੱਕ ਜਿਹੜੇ ਅੱਜ ਕਲ ਫਰੂਟ ਕਿਹੜੇ ਸਹੀ ਆ ਰਹੇ ਨੇ, ਜਿਵੇਂ ਤਰਬੂਜ ਜਾ ਰਿਹਾ ਤੇ ਇਹ ਵੀ ਬੇਕਾਰ ਮੈਂ ਦੇਖ ਰਹੀ ਸੀ ਵੀ ਕਹਿੰਦੇ ਪਏ ਸੀ ਜਿਹੜਾ ਰੂਹਫਜਾਣਾ ਹੈ ਇਹ ਨਹੀਂ ਪੀਣਾ ਚਾਹੀਦਾ
ਅੱਛਾ ਉਹਦੇ ਚ ਕੀ ਆ ਹੁਣ।
ਕਹਿੰਦੇ ਉਹਦੇ ਚ ਨੀਰੀ ਖੰਡ ਪਾਈ ਹੋਈਏ ਤੇ ਵਿੱਚ ਕੈਮੀਕਲ ਪਾਏ ਹੋਏ ਨੇ, ਕਲਰ ਪਾਇਆ ਉਹਦਾ ਸੁਗੰਧ ਦੇਣ ਵਾਸਤੇ ਰੂਹਫ਼ਜ਼ਾ ਦੀ, ਗੁਲਾਬਾਂ ਦੇ ਸੈਂਟ ਪਾਇਆ ਵੇ ਤੇ ਵਿੱਚ ਕੈਮੀਕਲ ਪਾਏ ਨੇ, ਇਹ ਕੱ ਭਾਵੇਂ ਸ਼ੂਗਰ ਜੈਸੀ ਬਿਮਾਰੀਆਂ
ਹਾਂ ਤਾਂ ਹੀ ਤੇ ਲੋਕੀ ਇੰਨੇ ਬਿਮਾਰੀਆਂ ਪੀੜਿਤ ਹੈਗੇ ਨੇ। ਕਿਸੇ ਨੂੰ ਸ਼ੂਗਰ ਹੋਏ ਜ ਕਿਸੇ ਨੂੰ ਬੀ ਪੀ ਹੋਇਆ ਜਾਂ ਕਿਸੇ ਨੂੰ ਹਾਰਟ ਅਟੈਕ ਪੈ ਰੈਣ ਕਿਸੇ ਨੂੰ ਕੁਛ ਹੋਇਆ ਦੇ ਕਿਸੇ ਦਾ ਪਾਣੀ ਭਰਿਆ ਦਾ ਜੇ। ਸਮਝ ਹੀ ਨੀ ਆਂਦੀ ਪੀ ਬਿਮਾਰੀਆਂ ਨਵੀਆਂ-ਨਵੀਆਂ ਆਉਂਦੀਆਂ ਕਿੱਥੋਂ ਪਈਆਂ।
ਨਾ ਸਾਨੂੰ ਕਿ ਨਾ ਜਿਹੜਾ ਬੱਚੇ ਪੈਂਦੇ ਨੀ ਇੱਕ ਜੈਮ ਹੁੰਦਾ ਵੇ ਇਹ ਜਿਹੜਾ ਟਮਾਟਰਾਂ ਦਾ ਕੀ ਕੇਂਦੇ ਨੇ ਉਹਨੂੰ
ਕੈਚਅਪ ਟੋਮੈਟੋ ਕੈਚਅਪ। ਅੱਛਾ, ਹਾਂ ਉਹ ਤੇ ਪਤੈ ਕੀ ਕਹਿੰਦੇ ਨੇ ਕਿ ਵੈਸੇ ਗੱਲੇ ਸੜਿਆ ਟਮਾਟਰ ਨਾਲ ਬਣਾਂਦੇ ਨੇ ਤੇ ਕੈਮੀਕਲ ਇਨਕਲੁੜ ਨੇ ਕਈ ਕਈ ਹੁੰਦੇ ਹੋਣਗੇ ਬਾਕੀ ਜਿਹੜੀ ਅ ਜਿਹੜੇ ਮੇਨ ਸਾਡੇ ਬ੍ਰੈਂਡ ਦੇ ਹੁੰਦੇ ਨੇ ਕਿਸਾਨ ਲਗਾ ਲਓ ਜਾਂ ਕੋਈ ਵੀ ਲਗਾ ਲਓ ਮਲਟੀਪਲ ਬ੍ਰੈਂਡਸ ਨੇ ਅੱਜ-ਕੱਲ੍ਹ। ਉਹਨਾਂ ਦੇ ਬ੍ਰੈਂਡਾਂ ਚ ਤੁਸੀਂ ਵੇਖੋ ਅਗਰ ਤੇ ਉਹ ਥੋੜ੍ਹੇ ਪਿਓਰ ਹੁੰਦੇ ਨੇ ਇਹ ਨਹੀਂ ਕਹਿਣਾ ਸਾਰੇ ਹੀ ਐਵੇਂ ਹੁੰਦੇ ਨੇ। ਪਰ ਹਾਂ ਮਾਰਕੀਟ ਇੱਚ ਮਿਕਸ ਬਹੁਤ ਚੀਜ਼ਾਂ ਆ ਰਹੀਆਂ ਨੇ ਜਿਹਨਾਂ ਦੇ ਕਾਰਨ ਅਹ ਅ ਮਤਲਬ ਐ ਸਮਜਲੋ ਸਮਲਬ ਮਿਲਾਵਟੀ ਚੀਜ਼ਾਂ ਆ ਰਹੀਆਂ ਨੇ, ਜਿਹਨਾਂ ਵਿੱਚ ਪਿਓਰਟੀ ਘੱਟ ਹੋਰੀ ਤੇ ਬ-ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋ ਰਿਹਾ ਲੋਕੀ ਸੋਚਦੇ ਨੇ ਬਿਮਾਰੀਆਂ ਕਿੱਥੋਂ ਕਿੱਥੋਂ ਪੈਦਾ ਹੁੰਦੀ ਪਿਆਂ ਨੇ। ਪਰ ਹੁਣਦਾ ਤੇ ਇਹੀ ਹੋਏ ਸਾਨੂੰ ਨੀ ਪਤਾ ਕਿਹੜੀ ਚੀਜ਼ ਸਾਨੂੰ ਅਹ ਮਤਲਬ ਉਹ ਕਰ ਰਹੀ ਹੈ।
ਹਾਂਜੀ-ਹਾਂਜੀ ਉਹ ਬਸ ਕਹਿ ਦੇਣੇ ਤੁਹਾਨੂੰ ਕੋਈ ਬਾਜਾਰ ਦਾ ਸੰਤੇ ਦਾ ਜੂਸ ਹੋ ਗਿਆ ਕੋਈ ਜੇ ਨਿਮਕਾ ਹੋ ਗਈ ਕੋਕੋ ਕੋਲਾ ਹੋ ਗਿਆ ਇਹ ਤੁਹਾਨੂੰ ਨਹੀਂ ਪੀਣੀਆਂ ਚਾਹੀਦੀਆਂ ਉਹਣਾ ਵਿੱਚ ਕੈਮੀਕਲ ਪਾਏ ਨੇ ਉਹਨਾਂ ਦੇ ਗਲਾਸ ਵਿੱਚ ਸਾਰੇ ਫਰੂਟ ਪਾ ਕੇ ਨਾ ਵਿੱਚ ਕੋਈ ਪਾਇਆ ਸੀ ਦਵਾਈ ਇਹ ਸਮਾਨ ਚਿੱਟਾ ਹੋ ਗਿਆ ਸੀ ਕਿਸੇ ਫਰੂਟ ਦਾ ਰੰਗ ਨਹੀਂ ਸੀ। ਕਹਿੰਦੇ ਆ ਵੇਖੋ ਇਹ ਕੈਮੀਕਲ ਨੇ ਸਾਰੇ ਗਲਾਸ ਚਿੱਟੇ ਹੋ ਗਏ ਨੇ ਸਬ ਇੰਨਾ ਨੇ ਕੈਮੀਕਲ ਪਾ ਕੇ ਸੁਗੰਧਾ ਪਾ ਕੇ ਇਹ ਬਣਾਏ ਹੋਏ ਨੇ ਤੇ ਤੁਸੀਂ ਇਹ ਚੀਜ਼ਾਂ ਅ-ਪਾਵੇ
ਉਹਨਾਂ ਨੇ ਸਾਇੰਟੀਫਿਕ ਤਰੀ-ਤਰੀ ਨਾਲ ਚੈੱਕ ਕੀਤਾ ਹੋਣਾ ਨਾ
ਹਾਂ-ਹਾਂ ਬਈ ਅ ਮੈਂ ਅੱਜ ਦੇਖਿਆ ਵੇ ਬਈ ਆਹ ਚੀਜ਼ਾਂ ਤੁਹਾਨੂੰ ਨਹੀਂ ਖਾਣੀਆਂ ਚਾਹੀਦੀਆਂ ਨਾ ਕੋਕੋ ਕੋਲਾ ਪੀੜੀ ਚਾਹੀਦੀ ਹੈ। ਸੰਤੇ ਦੇ ਜੂਸ ਬਜ਼ਾਰੋਂ ਮਿਲ ਜੇੜੇ ਜੂਸ ਮਿਲਦੇ ਨਾ ਬਜਾਰੋਂ ਬੋ ਮਿਲਦੀਆਂ ਨੇ ਅੰਗੂੂਰ ਦਾ ਜੂਸ ਏ, ਇਹ ਕੁਛ ਵੀ ਨਹੀਂ ਹੈਗਾ ਨਿਰਾ ਕੈਮੀਕਲ ਹੈਗਾ ਵੇ। ਤੇ ਤੁਸੀਂ ਨਾ ਪਿਆ
ਅੱਛਾ ਜਿਹੜੇ -ਜਿਹੜੇ ਆਉਂਦੇ ਨੇ ਜੂਸ, ਮਿਕਸ ਫਰੂਟਸ ਦੇ ਆਉਂਦੇ ਨੇ ਉਹ ਵੀ ਨੀ ਪੀਣੇ ਚਾਹੀਦੇ ਅੱਛਾ ਉਹ ਤੇ ਸਾਡੇ ਘਰ ਆਮ ਆਉਦੇ ਨੇ ਹੁਣ ਸਾਡੇ ਤੇ ਕੋਈ
ਸ਼ੂਗਰ
ਅੱਛਾ ਤਾਂ ਹੀ ਯਾਰ ਕਿਸੇ ਨੂੰ ਛੋਟੇ- ਛੋਟਿਆਂ ਨੂੰ ਵੀ ਸ਼ੂਗਰ ਹੋਈ ਜਾਂਦੀ ਹੈ ਤੀਹ -ਤੀਹ ਸਾਲਾਂ ਦੇ ਬੱਚਿਆਂ ਨੂੰ ਹੋ ਰਹੀ ਏ
ਘਰ ਦਾ ਖਾਓ ਜਿੰਨਾ ਹੋ ਸਕਦਾ। ਫਰੂਟ ਜਿਹੜੀ ਚੀਜ਼ ਖਾਣੀ ਖਾਹ ਬਣਾ ਕੇ ਖਾਓ
ਅੱਛਾ ਹਾਂ ਦੇਖੋ ਪਹਿਲੇ ਤਾਂ ਦੇਖੋ ਆਪ ਹੀ ਕੱਢਦੇ ਹੁੰਦੇ ਸੀ, ਜੂਸ ਵਗੈਰਾ ਵੀ ਅਗਰ ਕੋਈ ਗੈਸਟ ਵੀ ਆਉਂਦਾ ਸੀ ਆਪ ਘਰੇ ਸੀ ਅੱਜ ਕੱਲ ਬੋਤਲਾਂ ਲੈ ਕੇ ਆ ਜਾਂਦੇ ਆ ਰੀਅਲ ਜੂਸ ਵਗੈਰਾ ਹੋ ਗਏ ਹਾਂ ਉਹ ਬਹੁਤ ਬੋਤਲਾਂ ਸਭ ਨੂੰ ਵਧੀਆ ਲੱਗਦੀਆਂ ਹਾਂ ਬਈ, ਆ ਚਲੋ ਬਈ
ਹਾਂ ਕਹਿਣ ਨਿੰਬੂ ਪਾਣੀ ਪੀਓ, ਤੁਸੀਂ ਪੀਣਾ ਅਤੇ ਨਿੰਬੂ ਪਾਣੀ ਪੀ ਸਕਦੇ ਹੋ ਹਾਂ। ਬਾਕੀ ਤੁਸੀਂ ਹੈ ਬਾਜ਼ਾਰ ਦਾ ਵੱਧ ਕਰ ਦਿਓ ਜੋ ਵੀ ਬਹੁਤ ਬੋਤਲਾ ਬੂਤਲਾ ਦਾ ਆਪਾਂ ਤਾਂ ਪਹਿਲੇ ਨੀ ਪੀਂਦੇ ਮੈਂ ਤੇ ਪਹਿਲੇ ਨਾਲ ਠੰਡਾ ਪੀਣੀ ਆ, ਮੈਂ ਕਦੋਂ ਦਾ ਈ ਬੰਦ ਅਤੇ ਮੈਂ ਉਹਨਾਂ ਕਿਸੇ ਦੇ ਘਰ ਜਾ ਕੇ ਠੰਡਾ
ਅੱਛਾ ਅੱਛਾ ਗਰਮੀ ਤੇ ਮੈਂ ਕਿਹਾ ਲੈਮਨ ਸੋਡਾ ਵੈਸੇ ਵੀ ਵਧੀਆ ਲੱਗਦਾ ਰਹਿੰਦਾ ਏ ਨਿੰਬੂ
ਨਾ ਨਾ ਮੈਂ ਕਿਤੇ ਜਾ ਕੇ ਮੈਂ ਲਿਮ ਕਦੀ ਨਹੀਂ
ਅੱਛਾ ਤੇ ਇਹ ਤੇ ਪੀ ਲੈਂਦੇ ਹੋਗੇ ਨਿੰਬੂ ਪਾਣੀ ਤੇ
ਹਾਂ ਨਿੰਬੂ ਪਾਣੀ ਪੀ ਲੈਦੇ ਨਿੰਬੂ ਪਾਣੀ ਪੀ ਲੈਦੇ ਆ, ਬਾਕੀ ਕਿ ਮੈਂ ਲਿਮਕਾ ਲੁਮਕਾ ਨੀ ਪੀਦੀ ਕੁਛ ਜੀ ਨੀ ਮੰਨਦਾ
ਅੱਛਾ, ਅੱਛਾ ਅੱਛਾ ਹਾਂ ਕਈਆਂ ਕਈਆਂ ਨੂੰ ਹੁੰਦਾ ਹੈ। ਨਾ ਨੱਕ ਚੋਂ ਨਿਕਲਦੇ ਨੇ ਡਕਾਰ ਕਈਆਂ ਨੂੰ ਹੁੰਦਾ ਹੈ ਫੇਿਰ ਬਹੁਤ ਦਿੱਕਤ ਹੋ ਜਾਂਦੀ ਹੈ। ਅੱਛਾ ਨਿੰਬੂ ਪਾਣੀ ਤੇ ਲੈਮਨ ਸੋਡਾ ਵੀ ਨਹੀਂ ਪੀਂਦੇ ਤੁਸੀਂ
ਨਾ ਬਾਕੀ ਕੋਈ ਚੀਜ਼ ਬਾਜਾਰ ਦੀ ਨਹੀਂ
ਨਹੀਂ ਬਾਜ਼ਾਰ ਦੀ ਨੀ, ਘਰ ਹੀ ਅੱਜ ਕੱਲ੍ਹ ਬੰਨਦਾ ਬਹੁਤ ਅੱਛਾ ਬਣ ਜਾਂਦਾ ਲੈਮਨ ਸੋਡਾ ਬਿਲਕੁਲ ਬਾਜ਼ਾਰ ਵਰਗਾ ਹੁੰਂਦਾ, ਪਰ ਘਰ ਬਣ ਜਾਂਦਾ
ਠੀਕ ਹੈ ਜੀ ਅੱਛਾ ਚਲੋ ਕਦੀ ਬਣਾ ਕੇ ਖਵਾਇਆ ਜੇ ਪਿਆਆ ਜੇ ਠੀਕ ਹੈ ਚੱਕਰ ਲਾਵਾਂਗੇ ਕਦੀ ਤੇ ਪਿਆਆ ਚਲੋ ਠੀਕ ਜ਼ਰੂਰ ਜ਼ਰੂਰ ਜ਼ਰੂਰ ਆਵਾਗੇ ਠੀਕ ਓਕੇ
ਓਕੇ